ਹੈਲੋ।
ਹੈਲੋ ਹਾਂਜੀ ਸਸਰੀ ਕਾਲ।
ਹਾਂਜੀ ਸਸਰੀ ਕਾਲ ਜੀ।
ਹੋਰ ਕੀ ਹਾਲ ਚਾਲ?
ਬਸ ਵਧੀਆ ਤੁਸੀਂ ਸੁਣਾਓ?
ਬਸ ਮੈਂ ਵੀ ਵਧੀਆ ਕੀ ਕਰ ਰੇ ਸੀ?
ਅਸਾ ਕੀ ਹੁਣੀ ਰੋਟੀ ਖਾਧੀ ਐ।
ਹਾਂਜੀ ਬਸ ਮੈਂ ਵੀ ਰੋਟੀ ਖਾ ਕੇ ਥੋੜ ਟੈਲ ਰਈ ਸੀ। ਤੇ ਮੈਂ ਕੇਆ ਲੇਆਓ ਸਵੇਰ ਦੀ ਗੱਲ ਨੀ ਹੋਈ ਐ ਧੁਡੇ ਨਾਲ ਗੱਲ ਕਰ ਲਾਂ।
ਹਾਂਜੀ-ਹਾਂਜੀ ਨਈ
ਤੁਸੀਂ ਨੀ ਟੈਲਣ ਜਾਂਦੇ?
ਮੈਂ ਜਾਂਨੀ ਆਂ ਪੇਲੇ ਹੁਣੀ ਰੋਟੀ ਖਾਦੀ ਏ ਬਸ ਮ ਚਲ ਬਾਕੀ ਦਾ ਕੰਮ ਥੋੜਾ ਉੱਪਰ ਨਿਪਟਾ ਕੇ ਫ ਜਾਵਾਂ ਹੁਣ ਲੇਕਿਨ ਅੱਜ ਓ ਦੇਖਦਾ ਹੋਏਗਾ ਜਾਂ ਨਈ ਹੋਏਗਾ ਪਤਾ ਨੀ। ਆ ਤਾਂ ਕੋ ਕੁੜੀ ਨੂੰ ਲੈ ਕੇ ਬੈਣਾ, ਪੇਪਰ ਹੈਗਾ ਨਾ।
ਅੱਛਾ ਛਾ ਤੁਆਡੀ ਆਵਾਜ਼ ਬੜੀ ਘੱਟ ਆ ਰਈ ਐ।
ਅੱਜ ਨਾ ਏਥੇ ਮੇਰੇ ਤੇ ਨਾ ਏਥੇ ਨਾ ਪਤਾ ਨੀ ਰੇਜ ਇਸ਼ੂ ਏ ਕੀ ਕਾਦਾ ਹੈਗਾ ਐ। ਘੁਲਾਵਾ ਦੀ ਨੀ ਆਦੀ ਪਈ ਹੈ ਸ਼ਾਮ ਦੀ, ਹੁਣ ਆਈ?
ਹਾਂਜੀ ਆਦੀ ਪਈ ਐ ਬਟ ਧੀਰੇ ਆ ਰਈ ਜੀਵੇ।
ਦੀਰੇ ਆਦੀ ਪੀ ਣਾ ਅੱਜ ਮੇਰਾ ਐਕਚਲੀ ਕੀਸੇ ਨੇ ਅਪਡੇਟ ਕੀਤਾ ਐ।
ਹੁਣ ਸਈ ਆ ਰੇਆ।
ਹਾਂ ਓ ਅਪਡੇਟ ਹੋਣ ਦੇ ਬਾ ਚ ਓ ਇੱਕ ਸੇਮ ਤੋਂ ਦਿਖਾ ਈ ਨੀ ਰੇ ਰੇਂਜ ਦੂਜਾ ਸਿਮ, ਓਦੇ ਚ ਆਵਾਜ਼ ਨਹਈ ਆ ਰਈ ਦਾਂ ਕੱਟ-ਕੱਟ ਔਰ, ਤਵਾਡੀ ਰੋਟੀ ਹੋ ਗਈ?
ਹਾਂਜੀ, ਬਸ ਰੋਟੀ ਖਾਕੇ ਟੈਲਣ ਹੀ ਜਾ ਰਹੀ ਆਂ, ਡੇਲੀ ਜਾਂਦੀ ਆ ਟੈਲਣ, ਹੁਣ ਥੋੜ੍ਹਾ ਚਾਲੂ ਕੀਤਾ। ਏਧਰ ਵੇਟ ਵਗੈਰਾ, ਬਹੁਤ ਜਿਆਦਾ ਵੱਧ ਗਿਆ ਸੀ।
ਹਾਂਜੀ, ਨਹੀਂ ਟੈਲਣਾ ਤਾਂ ਚਾਹੀਦਾ, ਰੋਟੀ ਖਾਕੇ ਤਾ ਚੱਕਰ ਮਾਰਨਾ ਹੀ ਚਾਹੀਦਾ ਅਪਨਾ।
ਓਹੀ-ਓਹੀ ਵੇਟ ਬਹੁਤ ਹੋਗਿਆ ਇਸ ਟਾਈਮ ਮੇਰਾ, ਪਤਾ ਨੀ ਵੱਧੀ ਕਿਵੇਂ ਜਾ ਰਿਹਾ। ਥੋੜਾ ਸੋਚ ਰਹੀਂ ਆਂ, ਹੁਣ ਇੱਧਰ ਥੋੜਾ ਐਕਰਸਾਈਜ਼ ਵਗੈਰਾ ਚਾਲੂ ਕਰਾਂ।
ਨਹੀਂ-ਨਹੀਂ, ਬਹੁਤ ਜ਼ਰੂਰੀ ਬਬਾ ਵੇਟ ਵੱਧ ਗਿਆ ਨਾ, ਫਿਰ ਤਾਂ ਬਹੁਤ ਹਾਲਤ ਖ਼ਰਾਬ ਹੋ ਜਾਂਦੀ, ਫਿਰ ਬਿਮਾਰੀ ਦਾ ਘਰ ਪਕੜੋ ਤੁਸੀਂ ਫਿਰ, ਤੋਂ।
ਓਈ-ਉਈ ਗੋਡੇ ਦੁਖਦੇ ਹੀ ਨੇ, ਗੋਡੇ ਦੁਖਦੇ ਨੇ ਸਾਰਾ ਵੇਟ ਪੈਰਾਂ ਤੇ ਪੈਂਦਾ, ਪੈਰ ਸੁੱਜ ਜਾਂਦੇ ਨੇ।
ਦੁਖਦੇ ਆ, ਬਹੁਤ ਦਿਲ ਹਾਲਤ ਖਰਾਬ ਹੁੰਦੀ ਹੈ ਫਿਰ। ਮੇਰਾ ਵਿਚ ਹੋਗਿਆ ਸੀਗਾ, ਮੇਰਾ ਵੀ ਇਸ ਤਰ੍ਹਾਂ ਥਾਇਰਾਇਡ ਕਰਕੇ ਵੇਟ ਕਦੋਂ ਵੱਧ ਜਾਂਦਾ, ਕਦੋਂ ਘੱਟ ਹੋ ਜਾਂਦਾ।
ਨਹੀਂ ਮੈਨੂੰ ਥਾਇਰੋਇਡ ਤੇ ਨਹੀਂ ਹੈ, ਬਟ ਫਿਰ ਵੀ ਪਤਾ ਨਹੀਂ ਕਿਉਂ ਇੱਕਦਮ ਵੇਟ ਜਿਵੇਂ, ਸਟਕ ਜਾ ਹੋ ਜਾਂਦਾ ਨਾ, ਇੱਕ ਜਗ੍ਹਾ ਰੁਕ ਜਾਂਦੈ। ਔਰ ਏੰਨਾ ਮੇਰਾ ਵੇਟ ਕਦੇ ਹੋਇਆ ਹੀ ਨਹੀਂ, ਕੱਲ-ਪਰਸੋ ਤੋਂ ਗਈ ਸੀ, ਪਤਾ ਨੀ ਡਾਕਟਰ ਦੇ ਕੋਲ ਉੱਥੇ ਏਟੀ-ਫਾਈਵ ਦੇਖਿਆ ਤੇ ਏਟੀ-ਫਾਈਵ ਵੇਟ ਆਇਆ, ਤਾ ਮੈਨੂੰ ਦੇਖਕੇ ਹੀ ਬਿਲਕਲ ਇਕਦਮ ਸ਼ੋਕ ਜਾ ਲੱਗ ਗਿਆ, ਮੈਂ ਕਿਹਾ, ਨਹੀਂ ਹੁਣ ਥੋੜ੍ਹਾ ਜਿਹਾ ਧਿਆਨ ਦਵਾਂ।
ਨਹੀਂ-ਨਹੀਂ, ਟੈਂਨਸ਼ਨ ਆਂਦਾ ਈ ਏ। ਕੇ, ਮੁਸ਼ਕਿਲ ਹੁੰਦੀਆਂ ਨਾ ਫਿਰ ਤਾਂ ਵੇਟ ਹਾਂਜੀ, ਮੈਨੂੰ ਥਾਇਰੋਇਡ ਹੈਗਾ ਨਾ, ਥਾਇਰੋਇਡ ਕਿਵੇਂ ਨਾ ਕਦੋਂ ਇਹ ਤੋਂ ਬਾਦ ਵੱਧ ਜਾਂਦਾ, ਕਦੋਂ ਘੱਟ ਜਾਂਦਾ, ਕਦੋਂ ਕੁਛ, ਉਹ ਵੇਟ ਸਮਝ'ਚ ਆਂਦਾ। ਕਦੋਂ ਇਕਦਮ ਪਤਲੇ ਲੱਗਦੇ ਐ, ਸਾਰੇ-ਸਾਰੇ ਬੋਲਦੇ-ਬੋਲਦੇ ਕਦੋ ਤੂੰ ਇੰਨੀ ਮੋਟੀ ਲੱਗਦੀ ਏ, ਕਦੋਂ ਪਤਲੀ ਲੱਗਦੀ ਐ, ਮੈ ਨਾ ਹੁਣ ਕੀ ਬੋਲਾ ਹੁਨ ਤੁੂਹਾਡੇ ਨਾਲ।
ਅਸਲ'ਚ ਨਾ ਪਤਲੀ-ਮੋਟੀ ਨੀ ਲੱਗਦੇ, ਉਹ ਕੀ ਹੁੰਦਾ ਸਵੈਲਿੰਗ ਹੁੰਦੀ।
ਸਵੈਲਿੰਗ ਹੁੰਦੀ ਏ, ਹਾਂ, ਵੋਈ-ਵੋਹੀ ਸਵੈਲਿੰਗ ਹੋ ਜਾਂਦੀ ਏ।
ਤੇ ਕੁੱਝ ਕਰਦੇ ਨੀ, ਫਿਰ ਦਵਾਈ ਵਗੈਰਾ ਖਾਂਦੇ ਓ?
ਦਵਾਈ ਚਾਲੂ ਐ, ਆਯੁਰਵੈਦਿਕ ਚਾਲੂ ਐ। ਉਹ ਥਾਇਰਇਡ ਉਹ ਬੋਲਦੇ ਨਾ, ਇੱਕ ਐਕਸਰਸਾਈਜ਼ ਤੋ ਹੁਣ ਚਾਲੂ ਕੀਤੀ ਏ, ਲੇਕਿਨ ਉਹ ਵੀ ਕਦੋਂ ਹੁੰਦੀ, ਕਦੋਂ ਨਹੀਂ ਹੁੰਦੀ।
ਨਹੀਂ-ਨਹੀਂ ਪ੍ਰੋਪਰ ਵੇ'ਚ ਚਾਲੂ ਕਰੋ।
ਪ੍ਰੋਪਰ।
ਅੱਜ-ਕੱਲ ਤੇ ਔਨਲਾਈਨ ਅੱਜ-ਕੱਲ ਤੇ ਔਨਲਾਈਨ ਇੰਨੀ ਕਲਾਸਾਂ ਚੱਲ ਰਹੀਆਂ ਨੇ, ਬਾਹਰ ਜਾਣ ਦੀ ਵੀ ਲੋੜ ਨਹੀਂ ਏ, ਘਰੇ ਇੱਕ ਘੰਟਾ ਲਿਖ ਕਿਨ ਦੇਣਾ ਪੈਣਾ, ਅਪਣੇ ਸ਼ਰੀਰ ਨੂੰ।
ਬਹਿਕੇ, ਘਰੇ ਕਿੱਥੇ ਟਾਈਮ ਮਿਲਦਾ, ਘਰੇ ਬੈਠੋ ਕਰੋ ਤੁਸੀਂ ਯੇ ਕੰਮ ਕਰਲੋ, ਵੋ ਕੰਮ ਕਰਲੋ ਉਹ ਕੰਮ ਆ ਜਾਂਦਾ, ਯੇ ਕੰਮ ਆ ਜਾਂਦਾ।
ਹਾਂ, ਉਹ ਤੇ ਗੱਲ ਸਹੀ ਐ, ਇਸ ਤੋਂ ਵਧੀਆ ਬੰਦਾ ਬਾਹਰ ਚਲਾ ਜਾਏ ਘੱਟ ਤੋਂ ਘੱਟ ਪਤਾ ਐ ਨਾ, ਹੁਣ ਬਾਹਰ ਹੈਗੇ ਆ, ਐਕਸਰਸਾਈਜ਼ ਕਰਨ ਆਏ, ਤਾਂ ਹੁਣ ਐਕਸਰਸਾਈਜ਼ ਹੀ ਕਰਨੀ ਆ ਇਸਦੀ। ਕੋਈ ਘਰਦੇ ਕੰਮ ਨਹੀਂ ਨੇ।
ਨਹੀਂ-ਨਹੀਂ, ਓਈ।
ਜੁਆਇਨ ਕਰਲੋ, ਨਹੀਂ ਸਵੇਰੇ ਟਾਈਮ ਮਿਲਦਾ।
ਨਹੀਂ ਉਹ ਮੇਰੀ ਫਰੈਂਡ ਵੀ ਹੈਗੀ ਆ, ਉਹ ਕੋਂ ਵੀ ਬੋਲਦੇ ਪਏ ਕਦੋਂ ਦੇ, ਜਿੰਮ ਚਾਲੂ ਕਰਲੋ, ਯਾਂ ਤਾ ਯੋਗਾ ਚਾਲੂ ਕਰਲੈ। ਦੋਨਾ'ਚੋ ਇਕ ਕਰ ਸਾਡੇ ਨਾਲ ਆਇਆ ਕਰ ਵਿੱਚ, ਓ ਜਾਂਦੇ ਨੇ। ਲੇਕਿਨ, ਮੈਨੂੰ ਟਾਇਮ ਹੀ ਨਹੀਂ ਹੁੰਦਾ। ਸਵੇਰੇ-ਸਵੇਰੇ ਉਹ, ਸਵੇਰੇ ਹੁੰਦਾ ਨਾ ਸੱਤ ਵਜੇ ਬੈਚੇਸ ਉਹਨਾਂ ਦੇ ਬੈਚੇਸ ਸੌਂਦੇ ਨਾ ਟਾਈਮ ਤੇ।
ਹਾਂਜੀ-ਹਾਂਜੀ।
ਤਾਂ ਉਹ ਸਵੇਰ ਦਾ ਟੈਮ ਹੁੰਦਾ ਹੀ ਨੀ ਹੈ ਫਿਰ ਕਿਉਂਕਿ ਸਾਢੇ ਸੱਤ ਵਜੇ ਤੋਂ ਕੁੜੀ ਦੀ ਬੱਸ ਆਂਦੀ ਉਸਨੂੰ ਰੈਡੀ ਕਰਨਾ ਟਿਫਿਨ ਬਨਾਨਾ।
ਸਵੇਰੇ ਸਾਡੇ ਵਰਗਿਆਂ ਨੂੰ ਕਿੱਥੇ ਟਾਈਮ ਹੈਗਾ ਬੱਚਿਆ ਲਈ ਛੋਟੇ ਹੈ। ਸ਼ਾਮ ਦੇ ਟਾਈਮ ਜੁਆਇਨ ਕਰ ਲਓ ਜਿੰਨੀ ਦੇਰ ਬੱਚਾ ਟਿਊਸ਼ਨ ਜਾਂਦਾ ਓਨੀ ਦੇਰ ਦੀ ਦੇਖ ਲਓ ਕੋਈ
ਸ਼ਾਮ ਦੇ ਟਾਈਮ 'ਤੇ ਉਹ ਬੈਚਿਸ ਉਸ ਤਰ੍ਹਾਂ ਦੇ ਬੈਚਿਸ ਉਹ ਜਹੜੇ ਫਰੈਂਡ ਹੈਗੇ ਉਹ ਨੀ ਹੁੰਦੇ ਉਹ ਸਾਰੇ- ਉਹਨ ਏਜੜ ਹੁੰਦੇ ਏਜੜ, ਉਹ ਉਹ ਹੈਗੇ ਸ਼ਾਮ ਦੇ ਵੈਚਸ ਚ।
ਲੇਕਿਨ ਇਹ ਦੇਖੋ ਨਾ, ਆਪਣਾ ਸ਼ਰੀਰ ਦੇਖ ਉਹ ਹੁਣ ਮਗਰ ਤੁਸੀਂ ਸਾਥ ਦੇਖਣ ਲੱਗੇ। ਤੇ ਸਰੀਰ ਤੋਂ ਵੱਡਾ ਸਾਥੀ ਤੋਂ ਕੋਈ ਵੀ ਨੀ ਏ।
ਨਹੀਂ ਇੱਕ ਤਾਂ ਹੋ ਜਾਂਦਾ ਕਿ ਨਾ ਸਾਥ ਹੋਏ ਨਾ ਕੋਈ ਤਾਂ ਥੋੜਾ ਉਹਦੇ ਨਾਲ ਮਿਲ ਕੇ ਹੋ ਜਾਂਦਾ। ਲੇਕਿਨ ਉਹ ਕੱਲਾ ਬੰਦਾ ਉੱਥੇ ਜਾ ਕੇ ਬੋਲ ਨਾ ਕਰੇ ਤਾਂ ਫੇਰ ਉਹ ਥੋੜਾ ਜਾ ਤਾਂ ਨ ਬੋਰ ਜਾ ਹੋ ਰਹੈ।
ਉਹ ਇੱਕ-ਦੋ ਦਿਨ ਲੱਗਦਾ ਹੈ ਲੇਕਿਨ- ਬਸ ਸਹੀ ਲੱਗਣ ਲੱਗ ਪਏਗਾ ਮੈਂ ਤੇ ਕਹਿੰਨੀ ਹਾਂ ਕਿ ਨਹੀਂ ਸਵੇਰੇ ਟਾਈਮ ਆ ਸ਼ਾਮੀ ਜੁਆਇਨ ਕਰ ਲਓ। ਮੈਂ ਵੀ ਹੁਣ ਦੇਖੋ ਰੂਟੀਨ ਆਪਣਾ ਬਣਾ ਹੀ ਰਹੀ ਹਾਂ, ਮੈਨੂੰ ਤੇ ਸ਼ਾਮੀ ਟਾਈਮ ਨੀ ਐ, ਸਵੇਰੇ ਵੀ ਬੱਚੇ ਨੂੰ ਭੇਜ ਕੇ ਸੋਚ ਰਹੀ ਆ ਨਿਕਲ ਜਾਇਆ ਕਰਾਂ। ਘੰਟੇ ਵਾਸਤੇ।
ਹੁਣ ਕੈਸਾ ਹੁਣ ਤੋਂ ਬਰਸਾਤ- ਤੋਰੀਏ ਨਾ ਤਾਂ ਥੋੜਾ ਲੱਗਦਾ ਪਿਆ ਕਿ ਨਹੀਂ ਤੁਸੀਂ ਹੁਣ ਇਹਦੇ 'ਚ ਨਹੀਂ ਕਰ ਸਕਦੇ ਆਪਣਾ। ਮੀਂਹ ਦੇ ਵਿੱਚ ਆਣਾ ਮੁਸ਼ਕਿਲ ਹੁੰਦਾ ਪਿਆ।
ਹਾਂ ਅਗਰ ਮੀਂਹ ਹੋ ਰਿਹਾ ਤੇ ਬਾਹਰ ਨੀ ਫਿਰ ਘਰੇ ਘਰੇ ਕਰੋ ਆਪਣਾ ਮੈਟ ਲੈ ਆਓ, ਆਪਣਾ ਜਿੱਦਾਂ ਕੁੜੀ ਜਾਂਦੀ ਐ ਜਿਆਦਾ ਨੀ ਅੱਧੇ ਘੰਟੇ ਤੋਂ ਚਾਲੂ ਕਰਲੋ। ਅੱਧਾ ਘੰਟਾ ਰੋਜ਼ ਕਰੋ, ਜੇਬਥੋੜਾ ਲੱਗੇ ਕਿ ਹਾਂ ਹੁਣ ਹੋ ਜਾਏਗੀ ਤਾਂ ਆਪਣਾ ਵਧ ਦੇਣਾ। ਧੀਰ ਧੀਰ ਜੀ। ਲੇਕਿਨ ਘਰੋਂ ਬਈ ਤੁਹਾਨੂੰ ਤੇ ਹੋਰ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਥਾਇਰਾਇਡ ਹੈ ਤੁਹਾਨੂੰ।
ਹੂੰ ਉਹੀ-ਉਹੀ ਮੈਂ ਕਰਨਾ- ਸ਼ੁਰੂ ਕਰਾਂਗੀ ਹੁਣ ਤਾਂ ਮੈਂ, ਹੁਣ ਆਪਣੀ ਤਰਫ ਧਿਆਨ ਦੇਣਾ ਹੈਗਾ। ਪਹਿਲੇ ਕਿਵੇਂ ਨਾ ਆਪਾਂ ਤਿਲ ਛੱਡਦੇ ਸੀ, ਹੁਣ ਨਹੀਂ ਹੁਣ ਸੋਚ ਰਹੇ ਆ ਆਪਣਾ ਥੋੜ੍ਹਾ ਧਿਆਨ ਦੇਵਾਂ।
ਨਹੀਂ ਜ਼ਰੂਰੀ ਹੋ ਗਿਆ ਬਈ ਅਸੀਂ ਪੈ ਜਾਵਾਂਗੇ ਤੇ ਕੱਲ ਨੂੰ ਸਾਨੂੰ ਤੇ ਕਿਸੇ ਨੇ ਨਹੀਂ ਦੇਖ ਨਾ ਗਾ। ਅਸੀਂ ਪਰਿਵਾਰ ਨੂੰ ਦੇਖ ਨਾ ਅਸੀਂ ਹੀ ਪੈ ਜਾਵਾਂਗੇ ਤੇ ਫਿਰ ਪਰਿਵਾਰ ਦਾ ਕੀ ਹੋ ਜਾਏਗਾ ਬਈ। ਖਾਣਾ-ਪੀਣਾ ਵੀ ਸਾਡਾ ਕੋਈ ਅੱਛਾ ਨਹੀਂ ਏ, ਜੋੜਾ ਮਿਲਦਾ ਬ- ਬਚਿਆ-ਖੁਚਿਆ ਅਸੀਂ ਖਾ ਲਈਦਾ। ਡਾਇਟ ਹੁਣ ਫੋਟੀ ਤੋਂ ਬਾਅਦ ਨਾ ਥੋੜਾ ਡਾਇਟ ਵਗੈਰਾ 'ਚ ਵੀ ਧਿਆਨ ਆਪਣੀ ਐਕਸਰਸਾਈਜ਼ ਏ ਰੂਟੀਨ ਡੇਲੀ ਦਾ ਆ ਹੀ ਜਾਣਾ ਚਾਹੀਦਾ ਇੱਕ ਘੰਟੇ ਵੈਸੇ ਰੋ ਧੋ ਕੇ ਹੀ ਭਾਵੇਂ ਮੈਂ ਤੇ ਕਹਿੰਨੀ ਆ ਕੱਢੋ ਲੇਕਿਨ ਕੱਢਣਾ ਚਾਹੀਦਾ ਹੈ ਕਿਉਂਕਿ ਜਿੰਮੇਦਾਰੀਆਂ ਤੇ ਦੇਖੋ ਕਦੇ ਨੀ ਪੂਰੀਆਂ ਹੋਣੀਆਂ।
ਸਹੀ ਗੱਲ ਹੈ ਉਹ ਤਾਂ ਹੈ ਉਹ ਤੁਸੀਂ ਜਿੰਨਾ ਮਰਜ਼ੀ ਪੂਰਾ ਦਿਨ ਲਗਾ ਲਓ। ਉਹ ਤੋਂ ਤੁਸੀਂ ਬੋਲੋ ਨਾ, ਤਾ ਵੀ ਦਿਨ ਨਹੀਂ ਖਤਮ ਹੁੰਦਾ ਸੱਚੀ ਗੱਲ ਨਹੀਂ ਹੁੰਦਾ ਖਤਮ।
ਘਰ ਵਾਲੇ ਵੀ ਕੀ ਫਿਰ ਘਰ ਵਾਲੇ ਵੀ ਕੀ ਹੀ ਕਹਿਣਗੇ, ਉਹ ਵੀ ਐ ਨੀ ਆਉਂਦਾ ਹੋਣ ਕੰਮ ਤੇ ਤੁਸੀਂ ਜਿੰਨਾ ਮਰਜ਼ ਕਰਲੋ ਖਤਮ ਹੀ ਨੀ ਹੁੰਦਾ ਬਈ ਘਰ ਘਰ ਨੂੰ ਸਵਾਰਨ ਤੋਂ ਚੱਗਾ ਏ ਪਹਿਲੇ ਆਪਣੀ ਬੋਡੀ ਨੂੰ ਸਵਾਰੋ। ਕਿਉਂਕਿ ਕੰਮ ਤੇ ਹੁੰਦੇ ਹੀ ਰਹਿਣਗੇ।
ਨਹੀਂ ਹਨ ਤੁਸੀਂ ਬੋਲੋਗੇ ਅੱਜ ਕੱਲ ਹੁਣ ਤ ਹੁੰਦਾ ਵੀ ਨੀ ਆ ਮੈਨੂੰ ਤ ਹੈਲੋ ਹੁਣ ਤਾਂ ਹੁਣ ਦਾ ਵੀ ਨਹੀਂ ਹੈ ਬਿਲਕੁਲ ਸਾਫ਼ ਸਫ਼ਾਈ। ਬਿਲਕੁਲ ਇਸ ਤਰ੍ਹਾਂ ਲੱਗਦਾ ਥੋੜ੍ਹਾ ਜਿਹਾ ਕੰਮ ਕੰਮ ਕਰੋ ਥਕਾਵਟ ਜਿਹੀ ਹੋ ਜਾਂਦੀ ਹੈ।
ਅਰੇ ਕੱਲ ਦੀ ਗੱਲ ਹੈ ਮੈਂ ਕਿਟੀ ਚ ਗਈ ਤੇ ਉੱਥੇ ਉਹਨਾਂ ਨੇ ਇੱਕ ਗੇਮ ਗੇਮ ਰੱਖਿਆ ਇੱਕ ਬੰਦਾ ਇੱਕ ਸਾਈਡ ਤੇ ਖੜਾ ਹੋਇਆ ਉਹਨੇ ਮੂੰਹ ਚ ਐਵੇਂ ਪਾਈਪ ਜਿ ਫੜ ਕੇ ਤੇ ਥੋੜੀ ਦੂਰ ਜ਼ਿਆਦਾ। ਦੂਰ ਵੀ ਨੀ ਸੀਗਾ ਥੋੜ੍ਹੀ ਜਿਹੀ ਦੂਰ ਤੇ ਟੇਬਲ ਤੋਂ ਉਹ ਖੁਬ ਸਾਰੀ ਚੂੜੀਆਂ ਰੱਖਤੀਆਂ ਤੇ ਫਟਾਫਟ ਤੀਹ ਸੈਕਿੰਡ ਦਾ ਟਾਈਮ ਉਹਨਾਂ ਨੇ ਸੈੱਟ ਕਰਤਾ ਕਿ ਤੀਹ ਸੈਕਿੰਡ ਚ ਤੁਸੀਂ ਕਿੰਨੀ ਸ ਭੱਜ ਭੱਜ ਕੇ ਦੂਜੇ ਪਾਰਟਨਰ ਨੂੰ ਮਤਲਬ ਚੂੜੀ ਉਹਦੇ ਅ ਪਾਈਪ ਚੜਾਉਣੀ ਸੀਗੀ। ਮੈਂ ਭੱਜ ਭੱਜ ਕੇ ਭੱਜ ਭੱਜ ਕੇ ਬਾਰਾਂ ਪੰਦਰਾਂ ਚੂੜੀਆਂ ਤੇ ਪਾ ਲਈਆਂ ਲੇਕਿਨ ਮੇਰਾ ਸਾਹ ਗਿਆ ਜਿਵੇਂ ਪਤਾ ਨੀ ਮੈਂ ਮੈਰਾਥਨ ਦੀ ਦੌੜ ਦੌੜ ਲ
ਓਹੀ ਹੀ ਓਹੀ ਇਹੀ ਹਾਲ ਹੋ ਰਿਹਾ ਹੈ ਆ ਜਾ
ਕਹਿ ਰਹੇ ਨੇ ਇਹਨਾ ਤੂੰ ਹਾਫ਼ਰੀਹੀ ਇਹਨਾ ਵੀ ਕੀ ਭੱਜ ਲਿਆ ਇਹਨਾ ਵੀ ਕੀ ਭੱਜ ਲਿਆ।
ਥੋੜ੍ਹਾ ਹੁਣ ਚੱਲ ਲ ਨਾ ਇਸ ਤਰ੍ਹਾਂ ਚੱਲਦੇ ਚੱਲਦੇ ਥੋੜ੍ਹਾ ਗੱਲ ਵੀ ਕਰ ਲੈ ਨਾ ਮੰਮੀ ਨਾਲ ਹੁਣ ਗੱਲ ਕਰਦੇ ਕਰਦੇ ਕਦੋਂ ਹੈ ਨਾ। ਮੰਮੀ ਬੋਲੀ ਇੰਨਾ ਕਿਉਂ ਸਾ ਚੜ੍ਹ ਗਿਆ ਮੇ ਮੰਮੀ ਚੱਕਰ ਮਾਰਨੀ ਆ ਇਹਦੇ ਕਰਕੇ। ਉਹ ਇੰਨਾ ਸਾਂ ਮੈਨੂੰ ਉਹ ਡਾਕਟਰ ਬੋਲਦਾ ਉਹ ਥਾਇਰੋਇਡ ਕਰਕੇ ਤੁਹਾਨੂੰ ਹੁੰਦਾ ਹੀ ਹੋਏਗਾ ਉਹ।
ਲੇਕਿਨ ਨਹੀਂ ਬਹੁਤ ਜ਼ਰੂਰੀ ਹੈ ਐਕਸਰਸਾਈਜ਼ ਦੇ ਬਿਨਾਂ ਤੇ ਨਾ ਬਸ ਸਾਡੀ ਬੋਡੀ ਮੈਨੂੰ ਲੱਗਦਾ ਹੈ ਅਜੇ ਫੋਰਟੀ ਪਲੱਸ ਹੋ ਰਿਹਾ ਹੈ ਮਤਲਬ ਪੰਜਾ ਤੇ ਆਣ ਤੱਕ ਤੇ ਪਤਾ ਨੀ। ਰੇ ਤ ਨਾ ਹੀ ਪੈ ਜਾਈਏ ਰੱਬ ਹੀ ਬਚਾਵੇ ਇਹੀ ਇਹੀ ਸੋਚ ਕੇ ਡਰੋ ਤੇ ਸਵੇਰੇ ਸਵੇਰੇ ਉੱਠ ਕੇ ਭਾਵੇਂ ਸ਼ਾਮੀ ਇੱਕ ਘੰਟਾ ਆਪਣੇ ਵਾਸਤੇ ਕੱਢੋ ਤੇ ਬਈ ਘਰਦੇ ਕੰਮ ਕੋਈ ਗੱਲ ਨੀ ਇੱਕ ਘੰਟਾ ਲੇਟ ਹੋ ਜਾਏਗੇ ਕੋਈ ਗੱਲ ਨਹੀਂ ਲੇਕਿਨ ਆਪਣੀ ਬੋਡੀ ਉੱਥਤੇ ਧਿਆਨ ਦੇਣਾ ਚਾਲੂ ਕਰੋ।
ਰਾਤੀ ਨੀਂਦ ਨੀ ਆਉਦੀ ਪਹਿਲੀ ਗੱਲ ਤੋਂ ਮੈਂ ਹੁਣ ਇਸ ਤ ਰੋਟੀ ਨੂੰ ਨਾ ਰਾਤਿ ਬਿਲਕੁ ਨੀਂਦ ਆਉਂਦੀ ਹੀ ਨੀ ਹੈ। ਦੋ ਢਾਈ ਤਿੰਨ ਵਜੇ ਤੱਕ ਇਕੱਲ ਨੀਂਦ ਹੀ ਨੀ ਆਉਂਦੀ।
ਇਹ ਵੀ ਤੇ ਗੱਲਤ ਅ ਚੀਜ਼ ਹੈ ਨਾ ਇਹ ਹੈਲਥ ਤੇ ਇਹੀ ਸਭ ਚੀਜ਼ਾਂ ਤੇ ਇਫੈਕਟ ਪਾ ਰਹੀਆਂ ਨੇ ਲੇਕਿਨ ਅਸੀਂ ਮੰਨਦੇ ਨੀ ਹੈਗੇ।
ਉਹੀ ਹੈ ਉਹ ਵੀ ਟਾਈਮਿੰਗ ਨੇ ਨਾ ਹਾ ਨਾ ਟਾਈਮਿੰਗ ਨਹੀਂ ਨਾ ਉਹ ਵੀ ਰੋਜ਼ ਸੌਣ ਦਾ ਵੀ ਨਹੀਂ ਖਾਣ ਦਾ ਵੀ ਟਾਈਮਿੰਗ ਨਹੀਂ ਹੈ ਹੁਣ ਸੈਟ ਹੁਣ ਕਿਸੇ ਆਪਾਂ ਓਨਾ ਨੇ ਰੋਬੋਵਰ ਕਲਾਸ ਲਗਵਾ ਕੇ ਤੋਂ ਟਮਿੰਗਾਂ ਅਪਾ ਸੈੱਟ ਹੁੰਦਾ।
ਉਓਹੀ ਉਓਹੀ ਕਈਆ ਨੂੰ ਮੈਂ ਦੇਖਿਆ ਬਿਲਕੁਲ ਅੱਜ ਵੀ ਮਤਲਬ ਇਸ ਟਾਈਮ ਚ ਵੀ ਅਗਰ ਦਸ ਵਜੇ ਸੋਨਾ ਹੈ ਤਾਂ ਮਤਲਬ ਸੋਣਾ ਹੀ ਹੈ ਕੁਛ ਵੀ ਹੋ ਜਾਏ ਦੁਨੀਆਂ ਉੱਧਰ ਦੀ ਉੱਧਰ ਹੋ ਜਾਏ ਭਾਵੇਂ।
ਤੁਸੀਂ ਉਹੀ ਨਹੀਂ ਤੁਸੀਂ ਗੱਲ ਮੇਰੀ ਮੇਰੀ ਇੱਕ ਫਰੈਂਡ ਹੈਗੀ ਹੈ ਕੁੜੀ ਦੀ ਉਹ ਬੈਸਟ ਫਰੈਂਡ ਹੈਗੀ ਹੈ ਉਹ ਉਹਨਾਂ ਦੇ ਘਰ ਪੱਕਾ ਇੱਦਾਂ ਡਰੋਨ ਹੈਗਾ ਨਾ ਤਾਂ ਪਤਾ ਸਾਢੇ ਸੱਤ ਅਸੀਂ ਰੋਟੀ ਖਾ ਤੋਂਉ ਖਾ ਕੇ ਆਰਾਮ ਨਾਲ ਆਪਾਂ ਇੱਕ ਵੋਕ ਕਰਕੇ ਆਓ ਆ ਕੇ ਲੰਮੇ ਪੇ ਜਾਓ।
ਹਾਂ ਜਲਦੀ ਰੋਟੀ ਖੀ ਵੀ ਸਹੀ ਹੈ।
ਪਾਰਲਰ ਚਲਾਉਂਦੀ ਨਾ ਤਾਂ ਪੂਰਾ ਦਿਨ ਉਹ ਥੱਕ ਜਾਂਦੀ ਉਸ ਹੀ ਪਾਰਲਰ ਚ ਉਹਦੇ ਅਸੀਂ ਰੋ ਨ ਬਣਾ ਲਿਆ ਏ ਬੇਸ਼ੱਕ ਦੁਪਹਿਰ ਦੀ ਬੋਲਦੀ ਰੋਟੀ ਲੇਟ ਹੋ ਜਾਂਦੀ ਚੱਲੇਗਾ ਲੇਕਿਨ ਨਾ ਰਾਤ ਦੀ ਰੋਟੀ ਸਾਢੇ ਸੱਤ ਪਰ ਐਸਾ ਲੱਸੀ ਖਾ ਕੇ ਕੀ ਹੋ ਜਾਂਦੇ ਹਾਂ ਫਿਰ
ਉਹੀ ਤੇ ਕਹਿ ਰਹੀ ਹਾਂ ਅਸੀਂ ਆਪਣੇ ਸਰੀਰਾਂ ਨੂੰ ਆਪ ਹੀ ਖ਼ਰਾਬ ਕਰ ਰਹੇ ਹਾਂ ਫਿਰ ਆਪ ਹੀ ਰੋਵਾਂਗੇ ਬਹਿ ਕੇ ਇਸ ਤੋਂ ਵਧੀਆ ਹੈ ਕਿ ਬਈ ਐਕਸਰਸਾਈਜ਼ ਮੈਂ ਤੇ ਸੋਚ ਹੀ ਰਹੀ ਹਾਂ ਤੁਸੀਂ ਵੀ ਜੁਆਇਨ ਕਰ ਲਓ ਥਾਇਰਾਇਡ ਦਾ ਬਿਲਕੁਲ ਪਰੋਪਰ ਆਪਣੀ ਦਵਾਈ ਟਾਈਮ ਟੂ ਟਾਈਮ ਲਓ ਦੇਖੋ ਥਾਇਰਾਇਡ ਆਪਣੇ ਆਪ ਹੀ ਮਨੂੰ ਲੱਗਾ ਪਿੱਛੇ ਹੋ ਜਾਏਗਾ ਕਿਉਂਕਿ ਇਹ ਪ੍ਰੋਬਲਮ ਵੱਧਦੀ ਵੱਧਦੀ ਹੈ ਘੱਟਦੀ ਨਹੀਂ ਹੈ।
ਨਹੀਂ ਨਹੀਂ ਉਹ ਤਾਂ ਹੈ ਉਹ ਤੋਂ ਡਾਕਟਰ ਬੋਲਦਾ ਹੈ ਨਾ ਬੋਲਾ ਥਾਇਰੋਇਡ ਇੱਕ ਬਾਰ ਆ ਗਿਆ ਨਿਕਲਦਾ ਨਹੀਂ ਹੈ ਬੋਲਦੇ ਮੈਨੂੰ ਉਹਨਾਂ ਬੋਲ ਲੇਕਿਨ ਰਿਪੋਰਟ ਤੇ ਆ ਨ ਰਿਹਾ ਦੋ ਤਿੰਨ ਵਾਰ ਰਿਪੋਰਟ ਕਰਵਾਈ ਨਾ ਗੋਲੀ ਖਾ ਤੋਂ ਬਾਅਦ ਰਿਪੋਰਟ 'ਚ ਨਹੀਂ ਆ ਰਿਹਾ ਥਾਇਰੋਇਡ ਤ ਬੋਲਦੇ ਇੱਦਾਂ ਕਿੱਦਾਂ ਨਹੀਂ ਆ ਰਿਹਾ ਉਹ ਹੁਣ ਤੁਸੀਂ ਅੱਛੇ ਚਾਹੀਦਾ ਨਾਲ ਅੱਛੇ 'ਚ ਚੈੱਕ ਕਰਵਾਓ
ਖਾਲੀ ਪੇਟ ਕਰਵਾਇਆ ਸੀਗਾ ਟੈਸਟ
ਹਾਂ ਉਹ ਖਾਲੀੇ ਫਾਸਟ ਹੀ ਆਉਂਦਾ ਹੈ ਨਾ
ਨਹੀਂ ਕਈ ਲੋਕ ਏਦਾਂ ਵੀ ਕਰਾ ਲੈਂਦੇ ਨਾ ਜਾ ਕੇ ਤਾਂ ਹੀ ਮੈਂ
ਨਹੀਂ ਨਹੀਂ ਉਹ ਲੈਂਦੇ ਨਹੀਂ ਉਹ ਬਲੱਡ ਜਿਹੜਾ ਹੈਗਾ ਨਾ ਪਚਾਣ ਦਾ ਉਹ ਪਹਿਲੇ ਹੀ ਬੋਲ ਦਿੰਦਾ ਨਹੀਂ ਹੁਣ ਭਾਬੀ ਤੁਸੀਂ ਉਹ ਫਾਸਟਿੰਗ ਵਾਲੇ ਉਹ ਸਵੇਰੇ ਸਵੇਰੇ ਪਹਿਲੀ ਟਪਕ ਜਾਂ ਸੀ ਉਹ ਸੁੱਤੇ ਉਨੂੰ ਪਹਿਲੀ ਟਪਕ ਜਾਂਦੇ ਨੇ।
ਨਹੀਂ ਨਹੀਂ ਕੱਲ ਤੋਂ ਤੁਸੀਂ ਵੀ ਜੁਆਇਨ ਕਰੋ ਮੈਂ ਵੀ ਕਰਦੀ ਹਾਂ ਤੇ ਆਪਣੀ ਹੈਲਥ ਦਾ ਧਿਆਨ ਰੱਖੋ ਅਸੀਂ ਨੀ ਰੱਖਾਂਗੇ ਤੇ ਸਾਡੀ ਗੱਲ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੈ ਬਈ
ਨਹੀਂ ਨਹੀਂ ਸਹੀ ਗੱਲ ਹੈ।
ਸੋ ਫਿਰ ਟਾਈਮ ਸਿਰ ਬਹੁਤ ਟਾਈਮ ਹੋ ਗਿਆ ਹੋ
ਹਾਂਜੀ ਹਾਂਜੀ ਓਕੇ ਸਤਿ ਸ਼੍ਰੀ ਅਕਾਲ